ਹਾਂਜੀ, ਸ਼ਸ਼ੀ ਕਾਲ ਜੀ। ਵਧੀਆ ਜੀ ਤੁਸੀਂ ਸੀ ਦੱਸੋ?
ਬਹ ਵਧੀਆ। ਕੀ ਕਰਦੇ ਪਸੀਂ
ਕੋਂਛ ਨੀ। ਬੱਚਿਆਂ ਨੂੰ ਸੋਆ ਕੇ
ਅੱਛਾ, ਸੋ ਗਏ ਬੱਚੇ। ਫ ਤੇ ਬਈ ਵਧੀਆ ਗੱਲ ਏ। ਮੈਂ ਸੋਚ ਹੀ ਰਹੀ ਸੀ ਕਹਿੰਦੇ ਮੈਂ ਫੋਨ ਕਰਤਾ। ਪਤਾ ਲੱਗਿਆ ਬੱਚੇ ਉੱਠੇ ਹੋਣ
ਨੀ ਜਿਸ ਟੈਮ ਸੁੱਤੇ ਹੁੰਦੇ ਆ ਸਵਾ ਦਿਨੀਂ ਹੁੰ ਨੀ ਆ ਅ ਹੁਣੀ ਸੁੱਤੀ ਔਧਾ ਤਾ ਬ ਪੰਜ ਕੁ ਮਿੰਟ ਹੋਏ ਇ ਆ।
ਫੇਰ ਤਾਂ ਬਹੁਤ ਅੱਛੀ ਗੱਲ ਏ। ਜ ਬੱਚੇ ਉੱਠੇ ਹੁੰਦੇ ਤੇ ਫੇਰ ਉਹਨਾ ਨੇ ਸ਼ੋਰ ਹੀ ਬੜਾ ਕਰਨਾ ਸੀ।
ਏਦਾਂ ਹੀ ਏ। ਅਹ, ਛੋਟੀ ਸੁੱਤੀ ਏ ਹੱਲੇ, ਵੱਡੀ ਤਾ ਲੱਗੀ ਏਦਾਂ ਹੀਨ। ਚੁੱਪ ਕਰਾਯਾ। ਹਾਂਜੀ, ਬਿਲਕੁਲ ਜੀ, ਬਿਲਕੁਲ। ਮੈਂ ਤਾਂ ਹੀ ਤਾਂਨੂੰ ਕਿਹਾ ਸੀਗਾ, ਮੈਂ ਕਿਹਾ ਵੀ, ਬੱਚੇ ਛੋਟੇ ਆ ਕੋਲੀਮ ਵਗੈਰਾ ਦਾ ਕੰਮ ਮੁਸ਼ਕਲ ਹੀ ਹੁੰਦਾ ਏ। ਯਾਂ ਫੇਰ ਬੱਚੇ ਤੰਗ ਕਰਦੇ ਆ
ਹਾਂ। ਚਲੋ, ਚਲੋ ਵ ਦਿਆ ਹੋਰ ਕੀ ਕਰ ਰਹੇ ਹੋ?
ਕੁਛ ਨੀ ਜੀ ਵਹਲੇ ਆ, ਤੁਸੀਂ ਦੱਸੋ ਕੀ ਬਣਾਉਣਾ ਅੱਜ
ਹੀ ਤੇ ਖਾ ਚੁੱਕਿਆ।
ਅੱਛਾ! ਜੀ ਮੈਂ ਹਾਲੇ ਬਣਾਉਣ- ਨਈ ਆ ਛੋਲੇ ਪੀਂਦੇ ਆ। ਚਿੱਟੇ ਉਹ ਬਣਾਉਣੇ ਆ, ਹਲੇ ਹਾਂਜੀ ਹੁਣ ਰੋਟੀ ਪਾਣੀ ਖਾ ਕੇ ਫ੍ਰਰੀ ਹੋਏ ਹੈ ਚ ਪਾਣੀ ਪੀ ਕੇ ਹਾਂਜੀ।
ਕਿਸ ਤਰ੍ਹਾ ਬਣਾਉਂਦੇ ੳ
ਮੈਂ ਏਦਾਂ ਹੀ ਜਿੱਦਾਂ, ਬੇਸਿਕ ਬਣਾਉਣੇ ਹੁੰਦੇ ਆ, ਅਹ ਤੇਲ ਗਰਮ ਕਰਕੇ, ਜੀਰਾ ਭੁੰਨ ਕੇ ਖੜੇ ਮਸਾਲੇ ਦੋ ਤਿੰਨ ਜਿੱਦਾਂ ਪਾਉਂਦੇ ਹੁੰਦੇ ਆ। ਆਲੂ ਹਾਂ ਸੋਰੀ ਪਿਆਜ ਭੁੰਨ ਲੈਣੇ ਆ ਵਿੱਚ
ਹਾਂ
ਆਪਣਾ ਟਮਾਟਰ ਚੋਪ ਕੀਤੇ ਹੁੰਦੇ ਆ, ਉਹ ਪਾ ਲੈਣਾ ਹਲਦੀ, ਲੂਣੇ ਬੇਸਿਕ ਮਸਾਲੇ ਹੁੰਦੇ ਆ ਉਹ ਪਾ ਲੈਣੇ। ਤੇ ਚੰਗੀ ਤਰ੍ਹਾਂ ਭੁੰਨ ਕੇ ਚੰਗੀ ਤਰ੍ਹਾਂ ਫਿਰ ਉਹਨੂੰ ਛੋਲਿਆਂ ਨੂੰ ਐਡ ਕਰਕੇ ਜਿੰਨਾ ਆਪਣੇ ਅਕੋਰਡਿੰਗ ਜਿੱਦਾਂ ਤੁਸੀਂ ਗ੍ਰੇਵੀ ਤਿਆਰ ਕਰਦੇ ਹੋ ਉਨੀ ਕੁ ਰੱਖੋ ਰੱਖਣੀ ਹੁੰਦੀ ਉਸ ਹਿਸਾਬ ਨਾਲ ਵੀ ਤੁਸੀਂ
ਅੱਛਾ, ਅੱਛਾ, ਅੱਛਾ ਅੱਛਾ। ਹੁਣ ਕਈ ਤਾਂ ਐਵੇਂ ਕਰਦੇ ਨਾ ਜਿਵੇਂ ਅ ਕਈ ਤਾਂ ਜਿਵੇਂ ਰਾਤੀ ਛੋਲੇ ਭਿਓ ਤੇ ਤੇ ਛੋਲੇ ਭਿਓ ਕੇ ਪਹਿਲਾਂ ਕਈ ਤੇ ਕੀ ਕਰਦੇ ਨਾ ਛੋਲਿਆਂ ਵਿੱਚੇ ਹੀ ਜਿਵੇ ਬੋਇਲ ਕਰਨਾ ਧਰਦੇ ਆ ਨਾ ਤੇ ਪਿਆਜ ਟਮਾਟਰ, ਅਦਰਕ, ਲੱਸਣ ਜੋ ਕੁਛ ਵੇ।
ਹਾਂਜੀ, ਹਾਂਜੀ ਉਹ ਤਰੀ ਪੁਰਾਣਾ ਜਾਂ ਪੁਰਾਣੇ ਜਮਾਨੇ ਚ ਉਹ ਕਰਦੇ ਹੁੰਦੇ ਤੇ ਦਾਂ ਮੰਮੀ ਉਹਨੇ ਮੇਰੇ ਓਦਾਂ ਕਰਦੇ ਹੁੰਦੇ ਸੀ। ਕਹਿੰਦੇ ਸੀ ਵੇੇ ਸਭ ਕੁੱਛ ਪਾ ਦੇਣਾ। ਵਿੱਚੇ ਬਣ ਜਾਂਦੇ ਸੀ ਉਹ ਉਹਨਾਂ ਦਾ ਆਪਣਾ ਟੇਸਟ ਸੀਗਾ ਹਾਂਜੀ।
ਹਾਂ ਲੇਕਿਨ ਸਾਨੂੰ ਆਦਤ ਪਈ ਹੈ ਦੂਜੀ ਸਾਨੂੰ ਸਾਨੂੰ ਜਦ ਤੱਕ ਚੰਗੀ ਤਰ੍ਹਾਂ
ਤੜਕਾ ਤੜਕੇ ਦੇ ਟੇਸਟ ਦਾ ਪਿਆ ਟੇਸਟ ਹੋਣਾ ਚਾਹੀਦਾ ਸਵਾਦ ਹੋਣਾ ਚਾਹੀਦਾ ਚੀਜ਼ ਚ ਇਹ ਏ ਪਹਿਲਾਂ ਏਦਾਂ ਹੀ ਕਰਦੇ ਹੁੰਦੇ ਸੀ ਮੇਰੀ ਦਾਦੀ ਸੱਸ ਸੀ, ਸੀਗੀ ਉਹ ਵੀ ਦੀ ਦੱਸ ਦੱਸਦੇ ਸੀਗੇ ਕਹਿੰਦੇ ਤੁਸੀਂ ਤਾਂ ਐ ਵੀ। ਕਰਦੇ ਆ ਅਲੱਗ ਅਲੱਗ ਤੁੜਕੇ ਲਾਂਦੇ। ਵਿਚੇ ਸੁੱਟੋ ਸਾਰਾ ਕੁੱਛ ਤੇ ਬਣਾਓ ਤੇ ਖਾਓ। ਸਾਨੂੰ ਉਹ ਟੇਸਟ ਚੰਗੇ ਨੀ ਲੱਗਦੇ ਹਾਂਜੀ ਹਾਂਜੀ। ਹਾਂਜੀ ਉਹ ਵੀ ਸਾਡੇ ਵੀ ਇਦਾਂ ਹੀ ਕਰਦੇ, ਮੈਂ ਕਿਹਾ ਹੁਣ ਨਹੀਂ ਹੁਣ ਸਾਨੂੰ ਟੇਸਟ ਦਾ ਪਿਆ ਵੀ ਟੇਸਟ ਵੀ ਹੋਣਾ ਚਾਹੀਦਾ ਨਾਲ ਨਾਲ।
ਜਦੋਂ ਵਿਆਹ ਕੇ ਗਏ ਤੇ ਥੋੜਾ ਨਾ ਪਰੇਸ਼ਾਨ ਹੋ ਗਿਆ ਬਈ ਯਾਰ ਉਹਨਾਂ ਦਾ ਤਰੀਕਾ ਦੂਜਾ ਬਣਾਉਣ ਦਾ ਸੀ ਸਾਡਾ ਦੂਜਾ ਵੇ। ਹੁਣ ਸੋਚਾ ਪੈਜਾਣੀਆ ਰਸੋਈ ਵਾੜ ਗਏ ਹੁਣ ਅਸੀਂ ਕੀ ਕਰੀਏ। ਆਪਣੇ ਵਾਂਗੂ ਬਣਾਈਏ ਤੇ ਸੁਣਨ ਨੂੰ ਪੈ ਜੇਗਾ। ਤੂੰ ਤੇ ਆਪਣੀ ਆਪਣੀ ਮਾਰਨੀ ਹੈ।
ਹਾਂਜੀ ਹਾਂਜੀ ਇਹੀ ਤਾਂ ਗੱਲ ਹੀ ਆ ਥੋੜਾ ਅਰਜਸਟਮੈਂਟ ਕਰਨਾ ਪੈਂਦਾ ਚਲੋ ਪਹਲਾ ਪਹਲਾ ਹੁੰਦਾ ਫੇਰ ਉਸ ਤੋਂ ਬਾਅਦ ਤਾਂ ਚਲੋ ਆਦਤ ਪੈ ਜਾਂਦੀ ਹੈ ਵੀ ਹਾਂ ਥੋੜਾ ਆਪਣਾ ਚੇਜ ਕਰਦੀ ਹਾਂ ਥੋੜਾ ਉਹਨਾ ਦਾ ਚੇਂਜ ਕਰਵਾਉਂਦੀਆ ਫਿਰ ਉਸ ਹਿਸਾਬ ਨਾਲ ਬੰਦਾ ਬਣਾ ਲੈਂਦਾ ਆ।
ਫੇਰ ਜਦੋਂ ਉਹ ਰਸੋਈ ਚ ਵੜਦੇ ਸਾਡੇ ਘਰ ਆ ਕੇ ਜਿਵੇਂ
ਹਾਂਜੀ ਹੂੰ ਹੂੰ
ਉਰੇ ਗੱਲ ਗੱਲ ਫੈਕਟ ਅਸੀਂ ਮੰਨਲਓ ਅਸੀਂ ਭਿੰਡੀਆਂ ਬਣਾਉਂਦੇ ਆ ਭਿੰਡੀਆਂ ਨੀ ਸੀ ਕੀ ਬਣਾਉਣੇ ਪੇਠਾ ਬਹ ਪੜਥਾ ਬਣਾਨੇ ਆ ਬੈਂਗਣ ਦਾ ਹੁਣ ਕੁਛ ਨੇ ਉਹਦੇ ਹਲਦੀ ਐਡ ਕਰਦੇ ਨੇ। ਤੇ ਕੁਛ ਹਦੀ ਅੜ ਨੀ ਕਰਦੇ। ਤੇ ਸੱਸ ਤੇ ਮੇ ਨਾ ਸੋਚਾ ਪੈ ਜਾਨੀਆ ਬਈ ਐ ਹਲਦੀ ਹਲਦੀ ਪਾਏਗੀ ਨੀ। ਪਾਏਗੀ, ਵੇ ਪੋਛ ਲੈਂਣੀ ਆਂ, ਜਦੋਂ ਮੈਂ ਬਣੋਣ ਜਾਣਾ ਮੇਰੀ ਹਾਲਤ ਥੋਣੀ
ਹੋਈਦੀ ਨਾ ਪੁੱਛ ਪੁੱਛ ਕੇ ਹੁੰਦਾ ਸਾਰਾ ਕੰਮ। ਫਿਰ ਸਿਰ ਚ ਜਦੋਂ ਪਤਾ ਲੱਗ ਜਾਂਦੈਂ ਬੰਦਾ ਦੇ ਨਵੀ ਹਾਂ। ਕਿੱਦਾਂ ਦਾ ਖਾਂਦੇ, ਕਿੱਦਾਂ ਦਾ ਟੇਸਟ ਆ ਏਨਾਂ ਦਾ, ਤੇ ਉਸ ਸਾਬ ਨਵਾ ਸ ਸਾਡੇ ਤਾਂ ਹੋਰ ਈ ਸਾਬ ਸੀਗਾ ਏਨਾਂ ਦਾ ਫੇਰ ਮੈਂ ਅ ਨਾ ਕਰਿਆ ਤੇ ਮੇਰੇ ਹਸਬੈਂਡ ਸੀਗੇ ਓਨਾ ਨੂੰ ਵੀ ਫੇਰ ਪਸੰਦ ਆਇਆ ਕੈੰਦੇ ਚਲੋ ਠੀਕ ਹੈ ਤੁਹਾਡਾ ਸਹੀ ਐ ਏਦਾਂ ਹਾਂਜੀ। ਬਿਲਕੁਲ ਜੀ ਬਿਲਕੁਲ, ਔਰ ਤੁਸੀਂ ਕੀ ਬਣੋਣਾ।
ਏਹ ਤਾਂ ਨਾਸ਼ਤਾ ਕਰ ਚੁੱਕੇ ਆਂ।
ਅੱਛਾ ਜੀ।
ਭਿੰਡੀਆਂ ਪਈਆਂ ਹੋਈਆਂ ਨੇ।
ਬਿੰਡੀਆਂ ਅਸੀ ਕ ਅਸੀਂ ਵੀ ਕੱਲ ਬਣਾਈਆਂ ਸੀ ਭਿੰਡੀਆਂ।
ਹੂੰ ਪਿੰਡੀਆਂ ਨਾ ਹਰ ਪਿੰਡੀਆਂ ਹਰ ਏਕ ਦੀ ਫੇਵਰੇਟ ਨੇ।
ਅੱਛਾ ਜੀ।
ਭਿੰਡੀਆਂ ਦਾ ਹਰ ਖੂਸ਼ ਹੋ ਕੇ ਖਾਂਦੈ। ਮੇਰੀ ਕੁੜੀ ਵੀ ਖੁਸ਼ ਹੋ ਕੇ ਖਾਂਦੀ ਐ, ਮੈਂ ਵੀ।
ਹਾਂਜੀ ਹਾਂਜੀ, ਸਾਡੇ ਵੀ ਵੀ ਮੇਰੇ ਹਸਬੈਂਡ ਬੀ ਬੌ ਪਸੰਦ ਕਰਦੇ ਨੇ ਔ ਈ ਲੈ ਕੇ ਆੰਦੇ ਭਿੰਡੀਆਂ ਭੁਡੀਆਂ, ਮੇਂ ਘੱਟ ਵਧ ਹੀ ਖਾਂਣੀ ਹੁੰਦੀ ਣੀ ਆ, ਓਹ ਖਾ ਲੈਂਦੇ ਹੁੰਦੇ ਆ ਮੈਂ ਬਣਾਏ ਸੀਗੇ ਔ। ਦੋ ਦਿਨ ਹੋਗੇ ਸੀ ਪਈਆਂ ਨੂੰ ਕੈੰਦੇ ਬਣਾ ਲੋ, ਫੇਰ ਖਰਾਬ ਹੋ ਜਾਂਦੀਆਂ ਵੇਂ। ਫਰੈਸ਼ ਨੀ ਨਾ ਰਹਿੰਦੀ। ਚੀਜ਼ ਤੇ ਫੇਰ ਮੈਂ ਬਣਾਈਆ ਕੱਲ੍ਹ ਤੇ ਬਣਿਆ ਵੀ ਬੜੀ ਸਵਾਦ ਸੀਗੀਆਂ।
ਹੁਣ ਸਾਡੇ ਘਰ ਤ ਬਹੁਤ ਤਾਂ ਬਣਦੇ ਨੇ ਰਾਜਮਾਂ ਛੋਲੇ ਕਾਲੇ ਛੋਲੇ, ਚਿੱਟੇ ਛੋਲੇ ਅਤੇ ਉਸ ਤੋਂ ਇਲਾਵਾ ਜਾਂ ਬੰ ਬਣਦੇ ਨੇ।
ਦਾਲ ਹੋ ਗਈ, ਮੇਰੀ ਬੇਟੀ ਵੀ ਇਹ ਦਾਲ ਬਸ ਦਾਲ ਦੇ ਦੋ ਇਹਨਾਂ ਨੂੰ ਛੋਲੇ ਦੇ ਦੋ ਇਹ ਖਾ ਲਉਗੇ ਬਸ। ਸੁੱਕੀ ਸਬਜ਼ੀ ਤਾਂ ਇਹ ਮੂੰਹ ਨੀ ਲਾਉਂਦੇ ਬੱਚੇ
ਹਾਂ, ਸਬਜ਼ੀਆਂ ਦੇ ਬੱਚਿਆਂ ਦੇ ਨੱਖਰੇ ਇੰਨੇ ਹੋ ਗਏ ਨੇ ਕਿ
ਸ ਸੁਕੀ ਤਾਂ ਬਿਲਕੁਲ ਨਹੀਂ ਖਾਂਦੇ
ਜਾਂ ਤੇ ਨੱਖਰੇ ਸਹਿਣ ਕਰ ਲਓ, ਜਾਂ ਨਖਰੇ ਸਹਿਣ
ਬਿਲਕੁਲ-ਬਿਲਕੁਲ, ਅੱਛਾ ਜੀ। ਹ ਇਹ ਤਾਂ ਹੈ ਹੀ ਆ, ਬੱਚਿਆਂ ਦੇ ਹੁਣ ਫੇ ਬੱਚੇ ਨਾ ਖਾਣ ਫਿਰ ਆਪ ਵੀ ਨੀ ਦਿਲ ਕਰਦਾ। ਬੱਚਿਆਂ ਕਰਕੇ ਤਾਂ ਕਰੀਦਾ, ਵੀ ਚਲੋ ਇਹ ਵੀ ਖਾ ਲੈਂਦੇ ਆ ਨਿਆਣੇ ਨਾਲ ਇਹ ਬਿਲਕੁਲ ਜੀ, ਬਿਲਕੁਲ ਆਪਾਂ ਤਾਂ ਕੁੱਛ ਵੀ ਖਾ ਲੈਂਦੇ ਹਾਂ, ਸਾਡਾ ਤਾਂ ਚਲੋ ਕੋਈ ਨੀ, ਅਸੀਂ ਤਾਂ ਸੁੱਕੀ ਵੀ ਖਾ ਖਾ ਲੈਂਦੇ ਸਬਜ਼ੀ। ਤਰੀ ਵਾਲੀ ਵੀ ਖਾ ਲੈਂਦੇ। ਤੇ ਇਹ ਬੱਚੇ ਨਖਰੇ ਕਰਦੇ ਆ।
ਹੂ ਬੱਚਿਆਂ ਨੂੰ ਬਸ ਉਹ ਲਿਆ ਦੋ ਬਾਹਰੋਂ ਦੀ ਬਰਗਰ ਪੀਜ਼ਾ ਇਹ ਲਿਆ ਦਿਉ, ਜੇ ਅਗਲੇਮਿੰਟ ਸਿਕਿੰਡਾ 'ਚ ਨਾ ਖਤਮ ਕਰ ਜਾਣ
ਹੋਣ ਤੋਂ ਪਹਿਲਾਂ ਹੀ
ਹਾਂ।
ਪਚਦੇ ਸਾਡੀ ਨਿੱਕੀ ਵੀ ਇਹ ਪੁਛਦੀ ਹੁੰਦੀ। ਆਉਂਦੇ ਨੂੰ ਆਪਣੇ ਪਾਪਾ ਨੂੰ। ਚਿੱਜੀ।
ਹੂੰ, ਕੁਰਕਰੇ ਤੇ ਲਿਆ ਦੋ ਇਹਨੂੰ ਇਹਨਾਂ ਨੂੰ ਲੇਸ ਲਿਆ ਦੋ। ਐ ਸਮਾਨ ਲਿਆ ਦੋ ਜੇ ਮਿੰਟਾਂ 'ਚ ਖੜ ਖ਼ਤਮ ਕਰ ਦੇਣਗੇ।
ਹਾਂਜੀ-ਹਾਂਜੀ।
ਸਿਰਫ ਇਹ ਨੀ ਕਿ ਖ਼ਤਮ ਕਰਕੇ ਸ਼ਾਂਤ ਧੋ ਗਏ ਮੰਮੀ ਹੋਰ ਹੈ।
ਹੋਰ ਵੀ ਚਾਹੀਦਾ। ਹੋਰ ਵੀ ਚਾਹੀਦੇ ਆ ਹ ਇਹੀ ਗੱਲ ਆ, ਹਾਂਜੀ-ਹਾਂਜੀ।
ਕਿਹੜੇ ਪਾਸੇ ਜਾਏ?
ਬਿਲਕੁਲ ਜੀ ਬਿਲਕੁਲ।
ਬੰਦਾ ਕਿਹੜੇ ਪਾਸੇ ਜਾਏ, ਕੀ ਕਰੇ?
ਹਾਂਜੀ, ਬਿਲਕੁਲ ਬੱਚਿਆਂ ਦਾ ਤਾਂ ਇਹੀ ਆ ਇਹ ਬਸ ਦੇ ਦੋ ਇਹਨਾਂ ਨੂੰ ਬਾਹਰਲੀ ਚੀਜ਼ ਦੇ ਦੋ ਬਾਹਰ ਘੁਮਾ ਲੋੋ ਇਹਨਾਂ ਨੂੰ ਹੀ ਆ ਕੋਈ ਹੈਲਥ ਦੀ ਜੀਜ ਖਾਣ ਦਾ ਨੀ ਇਹਨਾਂ ਨੂੰ ਹੈਗਾ। ਵੀ ਹੈਲਦੀ ਖਾਓ ਹੈਲਦੀ ਰੋ।
ਹੈਲਦੀ ਖਾਣਗੇ ਤੇ ਫਿਰ ਪਤਲੇ ਨਾ ਹੋ ਜਾਣਗੇ ਔ।
ਪਹਿਲਾਂ ਇਨੇ ਪਤਲੇ ਆਂ।
ਹਾਂ।
ਅੱਜ ਕੱਲ੍ਹ ਦੇ ਬੱਚਿਆਂ ਨੂੰ ਦੇਸੀ ਘਿਉ ਚੱਕ ਮਾਰਦਾ।
ਬਿਲਕੁਲ ਨੀ ਸਾਡੇ ਹੁੰਦਾ ਆ ਅਸੀ। ਬਣਾਈ ਦਾ ਆ। ਮੂੰਹ ਨੀ ਲਾਉਂਦੇ ਬੱਚੇ
ਰੋਟੀ ਦਵਾ ਦੇਸੀ ਘਿਓ ਉਹਦੀ ਬਣਾ ਮੰਮੀ ਹੱਥਾਂ ਨੂੰ। ਘਿਉ ਲੱਗ ਗਿਆ ਕੀ? ਯਾਰ ਲੱਗ ਗਿਆ ਤੇ ਵਧੀਆ ਨਾ ਉਹਨੂੰ। ਸਿਰ ਤੇ ਲਗਾ ਲੋ ਮੂੰਹ ਤੇ ਲਗਾ ਲੋ ਹੱਥਾਂ ਤੇ ਮੰਲ ਲਓ। ਜੇ ਲੰਘ ਗਿਆ ਤੇ ਕੋਈ ਕੋਈ ਨੁਕਸਾਨ ਥੋੜਾ ਨਾ ਦੇਸੀ ਘਿਓ ਦਾ, ਉਹਨਾਂ ਨਾਲ ਦੇਸੀ ਘਿਓ ਕਟਦਾ ਅੱਜ ਕੱਲ੍ਹ ਬੱਚਾ
ਪੀਲਾਂ ਹਾਲ ਏਦਾਂ, ਦੇ ਤਾਈ ਸਿਹਤਾਂ ਸਿਗੀਆ ਹੁਣ ਨਹੀਂ ਕੋਈ ਖਾਂਦਾ ਤਾਂ ਹੀ ਤਾਂ ਸਾ ਚਾਰੇ ਪਾਸੇ
ਹੁਣ ਹੁਣ ਮੇਰੀ ਛੋਟੀ ਕੁੜੀ ਸੀ ਵੱਡੀ ਕੁੜੀ ਜਦੋਂ ਛੋਟੀ ਸੀ। ਔਨੂੰ ਮੈਂ ਕੇ-ਕੇਲਾ-ਕੇਲਾ ਦੇਣਾ। ਖਾਣ ਨੂ ਔਨੇ ਕੀ ਕਰਨਾ ਆਹ ਕੇਲੇ ਦਾ ਹੀ ਫੇਸੀਅਲ ਕਰ ਦੇਨਾ।
ਲੈ ਲੋ। ਹਾਹਾਹਾਹਾ
ਚਿਪਕਾ ਕੇ ਉਹਦਾ ਤੇ ਲਗਾ ਲੈਣਾ।
ਅੱਛਾ ਜੀ, ਲੈ ਲੋ। ਖਾਣ ਪੀਨ, ਖਾਣੇ ਕੀ
ਫਿਰ ਮੈਂ ਜਦੋਂ ਹਉਦਾ ਮੁੂੰਹ ਧੋਤਾ, ਮੁੂੰਹ ਇੱਕਦਮ ਗੋਰਾ ਹੋ ਗਿਆ।
ਹਾਹਾਹਾਹਾ! ਚਲੋ, ਕੁੱਛ ਤਾ ਫਾਇਦਾ ਹੋਇਆ।
ਕੇਲੇ ਦਾ ਫੇਸ਼ਅਰ ਹੋ ਗਿਆ ਨਾ।
ਹਾਂਜੀ, ਹਾਂਜੀ ਹਾਂਜੀ
ਬੱਚਾ ਕੰਮ ਕਰਦੇ ਨੇ ਸਾਡੇ।
ਬਿਲਕੁਲ ਜੀ, ਇੱਕ ਤੋਂ ਇੱਕ ਨਵੀਂਆ ਟ੍ਰਿਕ ਸਿੱਖਦੇ ਆ ਬੱ
ਹਾਂ ਉਹਨੇ ਅੱਜ ਕੱਲ ਫੈਸ਼ਨ ਬਣੇ ਦਾ ਕੋਈ ਜਨਮ ਦਿਨ ਹੁੰਦਾ ਤਾਂ ਫਿਰ ਕੇਕ ਮੂੰਹ ਤੇ ਲਗਾਓ। ਤੇ ਉਹ ਮੇਰੀ ਕੁੜੀ ਛੋਟੀ ਐਵੇਂ ਕਰਦੀ ਆ। ਕੇਕ ਹੱਥ ਤੇ ਲਗਾ ਕਿ ਮੂੰਹ ਤੇ ਲਗਾ ਲੈਂਗੀ। ਹੈਪੀ ਬਰਡੇ ਟੂ ਯੂ।
ਏਦਾਂ ਹੀ ਕਰਦੇ ਹਾਂ। ਖਾਣ ਨੂੰ ਤੇ ਖਾਣ ਤੋਂ ਪਹਿਲਾਂ ਮੂੰਹ ਤੇ ਲਾਉਂਦੇ ਹੁੰਦੇ ਆ। ਹਾਂ, ਬਿਲਕੁਲ ਜੀ ਬਿਲਕੁਲ।
ਜਿਹੜਿਆਂ ਉਹਨੂੰ ਖਾਣ ਨੂੰ ਨੀ ਲੱਭਦਾ, ਉਹ ਬੇਚਾਰੇ ਲੱਭਦੇ ਨੇ ਜਿਨਾਂ ਨੂੰ ਮਿਲਦਾ ਹੈ। ਉਹ ਇਹਹਹ ਇਹ ਚੱਕਰਾ ਵਿੱਚ
ਇਹ, ਇਹ ਚੱਜ ਕਰ ਤੇ ਨੀ, ਹੀਹੀਹੀਹੀਹੀ।
ਹੁਣ ਛੋਟੀ ਵਾਲੀ ਤੰਗ ਕਰਦੀ ਵੀ ਕਹਿ ਰਹੇ ਚਲੋ। ਘੁੰਮੀੇ-ਘੁੰਮੀੇ ਲੈ ਕੇ ਜਾਓ।
ਅੱਛਾ ਜੀ। ਕਿੰਨੀ ਕੁ ਛੋਟੀ ਤੁਹਾਡੀ ਕੁੜੀ?
ਉਹ ਤਿੰਨ ਸਾਲਾਂ ਦੀ ਹੈ।
ਅੱਛਾ ਜੀ। ਛੋਟੀ ਆ ਵਿਚਾਰੀ ਹਲੇ।
ਹਾਂ ਛੋਟੀ ਬੰਮ ਹੈਗੀ ਐਂ। ਛੋਟੀ ਨੀ ਹੈ।
ਅੱਛਾ।
ਹੂੰ ਕਹਿੰਦੇ ਨੇ ਛੋਟਾ ਪੈਕੇਟ ਬੜਾ ਧਮਾ
ਸਾਡਾ ਇਹ ਆ ਸਾਡੀ। ਜਿਹੜੀ ਵੱਡੀ ਆ ਹ ਸ਼ਾਂਤ ਸੁਭਾਅ ਦੀ ਆ। ਤੇ ਹਾਂ ਬਹੁਤ ਚਲਾਕ ਹੈ ਛੋ ਹਲੇ ਤੋਂ ਇੱਕ ਹਲ ਹਲੇ ਸਾਲ ਦੀ ਹੋਈ ਆ। ਤੇ ਹਲੋ ਹਲੇ ਤੋਂ ਹੀ ਇੰਨਾ ਮਤਲਬ ਤੰਗ ਕਰਦੀ ਆ। ਬਹੁਤ ਬਹੁਤ ਪਰੇਸ਼ਾਨ ਕਰਦੀ।
ਬੱਚਿਆਂ ਦਾ ਕੰਮ ਹੀ ਤੰਗ ਕਰਨਾ।
ਨਹੀਂ ਇੰਨਾ ਉਹਨੇ ਨੀ ਕੀਤਾ, ਵੱਡੀ ਨੇ ਨੀ ਕੀਤਾ। ਕਹਿੰਨਾ ਜਿੰਨਾ ਹਾਏ। ਕਰਦੀ ਆ। ਇਹ ਉਹ ਥੋੜੀ ਸਿੰਪਲ ਸੀਗੀ ਥੋੜੇ ਮਤਲਬ ਸਿੱਧੇ ਜਿਹੇ ਸੁਭਾਅ ਦੀ ਨਾ ਉਹ ਇਹਨਾਂ ਤੰਗ ਕਰਦੀ। ਹੁਣ ਤੱਕ ਵੀ ਨਹੀਂ ਕਰਦੀ ਹੈਗੀ। ਕੀ ਤਂਗ ਜਿੱਦਾਂ ਕਹਿ ਦੋ ਉਨ ਓਦਾਂ ਨੇ ਸੁਣ ਲੈਣਾ। ਇਹ ਨੀ ਤਾਂ ਹੁਣੇ ਤੋਂ ਬਹੁਤ ਤੇਜ ਆ।
ਬਈ ਇਹ ਤੇ ਸਾਡੇ ਤੇ ਬੰਮ ਹੈਗੀ ਐਂ।
ਹੁਣ ਬੱਚੇ ਹੋਈ ਇਏਦਾਂ ਦੇ ਰਹੇ ਆ ਪਤਾ ਨੀ ਕੀ ਹੈ ਪਹਿਲਾਂ ਹੀ ਸਭ ਕੁੱਝ ਪਤਾ ਹੁੰਦਾ ਬੱਚਿਆਂ ਨੂੰ, ਇਨੇ ਤੇਜ।
ਟਾਈਮ ਕੱਢਿਆ। ਮੈਂ, ਮੈਨੂੰ ਇਹ ਗੱਲ ਕਰਨ ਲਈ, ਮੈਂ ਨਾ ਈ ਉਹਦੇ ਤੁਹਾਨੂੰ ਫੋਨ ਕਰਾਂ ਮਰ ਕਰ ਨੀ ਪਾ ਰੀ ਸੀ। ਮੈਂ ਕਿਆ ਚਲ ਅੱਜ ਕਰ ਲੈਂਣੀ ਆਂ, ਚਲੋ ਠੀਕ ਹੈ, ਓਕੇ ਜੀ। ਥੈਂਕ ਯੂ ਜੀ, ਥੈਂਕ ਯੂ।